ਕਿਵੇਂ ਜੀ ਤੁਸੀਂ
ਮੈਂ ਵਧੀਆ ਤੁਸੀਂ ਸੁਣਾਓ
ਬਸ ਸਭ ਵਧੀਆ ਜੀ ਤਬੀਅਤ
ਹਾਂਜੀ ਠੀਕ ਹੀ ਰਹਿੰਦੀ ਆ ਬਸ ਹ
ਹਾਂ ਨਾਲੇ ਅੱਜ ਕੱਲ੍ਹ ਹਾਂ ਮੌਸਮ ਵੀ ਥੋੜਾ ਖ਼ਰਾਬ ਹੈ ਅੱਜ ਕੱਲ੍ਹ ਨਾ ਤੇ ਵੈਸੇ ਵੀ ਬੰਦਾ
ਹਾਂ ਮੌਸਮ ਬਹੁਤ ਖ਼ਰਾਬ ਗਰਮੀ ਬਹੁਤ ਹੈ ਹਮ ਹਾਂ ਹਾਂ ਹਾਂ ਹਾਂ ਹਾਂ ਇਹੋ ਹੀ ਚੱਲਦਾ ਪਿਆ ਬਸ ਸਰੀਰ ਨਾਲ ਸਰੀਰ ਹੀ ਅਕਸਰ
ਬਸ ਸਰੀਰ ਚੱਲਦਾ ਰਹੇ ਠੀਕ ਰਹਿੰਦਾ ਬਸ ਹੋਰ ਕੁ ਨੀ
ਹਾਂਜੀ ਬਹੁਤ ਬਹੁਤ ਬੁਰਾ ਹਾਲ ਹੋ ਜਾਂਦਾ
ਅੱਜ ਕੱਲ੍ਹ ਦੇਖੋ ਨਾ ਹੁਣ ਨੌਕਰਾਂ ਰੀਆਂ ਸ ਨੇ ਤੇ ਤਾਂ ਕਰਕੇ ਕੰਮ ਬੰਦਾ ਕਰਦਾ ਨੀ ਤੇ ਸਰੀਰ ਢਿੱਲੇ ਨੇ ਪਹਿਲੇ ਸਾਰੇ ਕਰਦੇ ਸੀ ਕੰਮ ਹਾਂਜੀ ਹੋਰ ਦੱਸੋ ਜੀ
ਬਸ ਮੈਂ ਪੁੱਛਦੀ ਪਈ ਸੀ ਵੀ ਹੋੈ ਵੀ
ਹਾਂਜੀ ਹਾਂਜੀ ਨ ਹਾਂ ਮੈਨੂੰ ਮੈਂ ਪੁੱਛਣਾ ਸੀਗਾ ਤੁਹਾਨੂੰ ਉਹ ਪੋਹੇ ਕਿਵੇ ਬੰਦੇ ਨੇ, ਮੈਂ ਪੁੱਛਿਆ ਸੀ ਮੇਰੇ ਚਾ ਫੋਨ ਆ ਹੀ ਗਿਆ ਵੈ। ਤੇ ਪੋਹੇ ਬਣਾਉਣੇ ਸੀ, ਮੈਂ ਲੈ ਕੇ ਆਇਆ ਸੀਗਾ, ਮੈਨੂੰ ਸਮਝ ਯ ਮੈਂ
ਅੱਛਾ-ਅੱਛਾ, ਪੋਹਾ-ਪੋਹਾ ਤੁਸੀਂ ਨਾ ਪਹਿਲੇ ਜਿੰਨਾ ਪੋਹਾ ਲੈਣਾ ਜਿਵੇਂ ਇੱਕ ਕਟੋਰੀ ਪੋਹਾ ਲੈ ਲਓ
ਹਾਂਜੀ- ਹਾਂਜੀ!
ਪੌਹਾ ਲੈ ਕੇ ਉਹਨੂੰ ਪਹਿਲੋਂ ਇੱਕ ਵਾਰੀ ਆਪਣੇ ਹੱਥਾਂ ਨਾਲ ਪਾਣੀ ਪਾ ਕੇ ਨਾ ਉਹਨੂੰ ਮੰਲ ਲੋ ਮਤਲਬ ਕੇ ਉਹਦੇ ਗੰ ਦਾ ਜੇਹਾ ਪਾਣੀ ਨਿਕਲਦਾ ਹੈ ਉਹ ਡਸਟ ਵਾਲਾ ਉਹ ਪਾਣੀ ਰੋੜ ਦੋ ਉਸ ਤੋਂ ਬਾਅਦ ਫਿਰ ਪਾਣੀ ਪਾਓ ਫਿਰ ਉਹਨੂੰ ਪਾਣੀ ਨੂੰ ਬਾਹਰ ਫੈਂਕ ਦੋ
ਅੱਛਾ ਧੋ ਕੇ ਕੱਢਨਾ ਵੇ ਕੇ, ਪਿੰਔ ਕੇ ਰੱਖਣਾ ਵੇ ਵਿ ਥੋੜ੍ਹੀ ਦੇਰ ਪਿੰਔ ਕੇ ਰੱਖਣਾ ਨਹੀਂ।
ਧੋਣਾ ਏ, ਇੱਕ ਵਾਰੀ ਧੋ ਲਿਆ ਦੂਜੀ ਵਾਰੀ ਧੋ ਲਿਆ, ਫਿਰ ਉਸ ਤੋਂ ਬਾਅਦ ਤੁਸੀਂ ਫਿਰ ਵੀ ਇੱਕ ਵਾਰੀ ਤੀਜੀ ਹਾਰੀ ਪਾਣੀ ਜੋ ਧੋ ਕੇ ਉਹਨੂੰ ਛੰਨੀ ਜੋ ਲਟਾਾਲੋ। ਛੇਕਾਂ ਵਾਲੀ, ਔਹ ਪਾਣੀ ਨਿਕਲ ਜਾਏਗਾ ਉਹਦੀ ਹਾਂਜੀ ਉਹਦੀ ਜਿਹੜੀ ਹੁੰਦੀ ਏ ਮਤਲਬ ਗੰਦਗੀ ਜਿ ਉਹ ਨਿਕਲ ਜਾਂਦੀ ਆ। ਫੇਰ ਤੁਸੀਂ ਦੂਸਰੇ ਪਾਸੇ ਜੇ ਤੁਹਾਡੇ ਕੋਲ ਆਲੂ ਹੈਗੇ ਜੇ ਉਬਲੇ ਹੋਏ ਘਰ ਹੈਗੇ ਤੇ ਉਹ ਵੀ ਠੀਕ ਹੈ, ਜੇ ਕੱਚੇ ਹੈਗੇ ਨੇ ਤੇ ਉਹ ਛੋਟੇ- ਛੋਟੇ, ਬਰੀਕ- ਬਰੀਕ ਆਲੂ ਕੱਟ ਲਓ। ਤੇ ਬਰੀਕ, ਬਰੀਕ ਲੰਮੇ ਪਿਆਜ ਕੱਟ ਲਓ। ਉਹ ਫਿਰ ਕੱਟਣ ਦੇ ਨਾਲ ਉਸ ਤੋਂ ਬਾਅਦ ਇਹ ਪਹਿਲੋਂ ਸਾਰਾ ਸਮਾਨ ਤੁਸੀਂ ਪਲੇਟ ਚ ਰੱਖਣਾ। ਉਹਦੇ ਨਾਲ ਤੁਸੀਂ ਕੜੀ ਪੱਤਾ ਰੱਖ ਲਓ, ਥੋੜਾ ਜਿ ਪੰਜ, ਸੱਤ ਪ ਫੇਰ ਕੜੀ ਪੱਤੇ ਦੇ ਨਾਲ ਤੁਸੀਂ ਇੱਕ, ਬਰੀਕ ਸੌਫ ਅੱਧਾ ਚਮਚ ਉਹ ਵੀ ਰੱਖਣੀ ਹੈ। ਥੋੜੀ ਜਿਹੀ ਬਰੀਕ ਪੀਸੀ ਹੋਈ ਚੀਨੀ ਅੱਧਾ ਨਿੰਬੂ ਤੁਸੀਂ ਰੱਸੀ ਦਾ, ਰੱਖ ਲਓ ਕੱਢ ਕੇ ਕੱਪ ਵਿੱਚ ਫਿਰ ਤੁਸੀਂ ਕੜਾਹੀ ਹਾਂ। ਫਿਰ ਤੁਸੀਂ ਕੜਾਹੀ ਲਵੋ, ਕੜਾਹੀ ਦੇ ਵਿੱਚ ਇੱਕ ਸਰਵੇ ਸਪੂਨ ਜਿੰਨਾ ਔਇਲ ਪਾ ਲਓ ਉਹ ਪਾ ਕੇ ਤੁਸੀਂ ਸਭ ਤੋਂ ਪਹਿਲੋਂ ਥੋੜ੍ਹੀ ਰਾਈ ਪਾਓ ਚੁਟਕੀ ਹਿੰਗ ਪਾਓ, ਗਾਈ, ਹਿੰਗ ਫਿਰ ਕੜੀ ਪੱਤਾ ਪਾਓ। ਫੇਰ ਉਸ ਤੋਂ ਬਾਅਦ ਪਿਆਜ ਪਾਓ ਫਿਰ ਜਿਹੜੇ ਬਰੀਕ ਕੱਟੇ ਹੋਏ ਆਲੂ ਤੇ ਉਹ ਪਾਲੋ।
ਫਿਰ ਆਲੂਆਂ ਤੋਂ ਬਾਅਦ ਇਹਨਾਂ ਨੂੰ ਪੰਜ ਸੱਤ ਮਿੰਟ ਫਰਾਈ ਕਰੋ, ਫਰਾਈ ਕਰਕੇ ਤੁਸੀਂ ਜੇ ਹੋ ਸਕੇ ਜੇ ਨਹੀਂ ਤੁਹਾਨੂੰ ਥੋੜ੍ਹੇ ਲੱਗੇ ਵੀ ਇੱਕ ਗੱਲੇ ਇਹ ਨਹੀਂ ਅਜੇ ਤੇ ਉਹਦੇ ਵਿੱਚ ਇੱਕ ਛੋਟਾ, ਸਰਵੇ ਸਪੂਨ ਪਾਣੀ ਪਾਦੋ ਤੇ ਉਹਨੂੰ ਢੱਕ ਦੋ।
ਅੱਛਾ-ਅੱਛਾ-ਅੱਛਾ।
ਢੱਕ ਦਿੱਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਫੇਰ ਦੇਖ ਲਓ ਕਿ ਇਹ ਹੋ ਗਏ ਨੇ ਫਿਰ ਤੁਸੀਂ ਆਪਣੇ ਸਵਾਦ ਅਨੁਸਾਰ ਹਲਦੀ, ਨਮਕ ਇਹ ਪਾ ਲੋ।
ਅੱਛਾ-ਅੱਛਾ।
ਹਲਦੀ, ਨਮਕ। ਕੀ ਸਿਰਫ ਪਾਓ ਫਿਰ ਜਦੋਂ ਤੁਸੀਂ ਪਾਣੀ ਹੋਏਗੀ ਤੇ ਹਲਕੀ ਜਿਹੀ ਕਾਲੀ ਮਿਰਚ ਪਾਓ। ਨਾਲ ਈ ਨਾਲ ਈ ਪੋਹਾ ਨੂੰ ਉਲਟਾ ਲੋ ਨਾਲ ਈ। ਉਹੀ ਨੂੰ ਉਲਟਾ ਲੌ। ਤੇ ਪੋਹਾ ਉਲ ਟਣ ਤੋਂ ਬਾਅਦ ਤੁਸੀਂ ਨਾ ਆਪਣਾ ਉਹਨੂੰ ਅੱਛੀ ਤਰ੍ਹਾਂ ਮਿਕਸ ਕਰਨਾ, ਅੱਛੀ ਤਰ੍ਹਾਂ ਮਿਕਸ ਕਰਨਾ ਹੈ ਮਿਕਸ ਕਰਨ ਤੋਂ ਬਾਅਦ ਫਿਰ ਤੁਸੀਂ ਉਹਨੂੰ ਢੱਕ ਦੋ ਹਲਕੀ ਜਿਹੀ ਹਲਕੀ ਜਿਹੀ ਹਲਕੀ ਜਿਹੀ ਕਾਲੀ ਮਿਰਚ ਡਾਲ ਦੋ। ਹਲਕਿ ਜੀ ਕਾਲੀ ਮਿਰਚ ਦਾਲ ਦੋ ਉਹਦੇ ਉੱਪਰ ਹਲਕੀ ਜੀ ਤੇ ਉਸ ਤੋਂ ਬਾਅਦ ਤੁਸੀਂ ਹਾਂ ਜ ਥੋੜ੍ਹੀ ਦੇਰ ਉਹਨੂੰ ਕੱਜਣਾ, ਉਸ ਤੋਂ ਬਾਅਦ ਉਹਦੇ ਵਿੱਚ ਜਿਹੜੀ ਆਪਾਂ ਇੱਕ ਇੱਕ ਪਾਸੇ ਸੌਂਫ ਰੱਖੀ ਸੀ, ਇੱਕ ਪਾਸੇ ਚੀਨੀ ਰੱਖੀ ਸੀ। ਤੇ ਨਿੰਬੂ ਰੱਖਿਆ ਸੀ। ਥੱਲਿਓ ਗੈਸ ਨੂੰ ਬੰਦ ਕਰਦੋ। ਬੰਦ ਕਰਨ ਤੋਂ ਬਾਅਦ ਤੁਸੀਂ ਇਹ ਨਿੰਬੂ, ਸੌਂਫ ਤੇ ਹਲਕੀ ਜਿਹੀ ਚੀਨੀ ਤੋੜ ਦੋ ਤੇ ਉਹਨੂੰ ਫੇਰ ਮਤਲਬ ਇਸ ਤਰ੍ਹਾਂ ਉ ਉਲਟਾ ਪੁਲਟਾ ਕਰ ਲਉ ਉੱਚਾ ਨੀਵਾਂ ਕਰਦੋ। ਉੱਚਾ ਨੀਵਾਂ ਹਰੇ ਸੌਂਫ ਹੁੰਦੇ ਨੇ ਹਰੇ ਸੌਂਫ। ਹਰੇ ਸੌਂਫਨ ਦੇ ਨੂੰ ਨਹੀਂ ਜੀ ਨਹੀਂ। ਉਹ ਤੁਸੀਂ ਉਹਨੂੰ ਮਿਕਸੀ ਵਿੱਚ ਕਰ ਲਓ ਨਾ ਪਾਊਡਰ ਬਣਾ ਲਓ ਹਾਂ ਮਿ ਗ੍ਰਾਇੰਡ ਜੋ ਵੀ ਪਾਊਡਰ ਬਣਾ ਕੇ। ਨਾ, ਨਾ, ਨਾ। ਸਾ ਅੱਛਾ ਜਦੋਂ ਤੁਸੀਂ ਇਹ ਸਾਰਾ ਕੁਛ ਕਰ ਲਿਆ ਹੁਣ ਤੁਸੀਂ ਇੱਕ ਕਟੋਰੀ ਦੇ ਵਿੱਚ ਜ ਆਲੂ ਵਜੀਆ ਹੁੰਦੀ ਹੈ। ਪੋਹਾ ਤੁਹਾਡਾ ਤੇ ਹੋ ਗਿਆ ਰੈਡੀ। ਇਹ ਤੇ ਤੁਸੀਂ ਹੁਣ ਬੰਦ ਕਰ ਦਿੱਤਾ ਮਤਲਬ ਗੈਸ ਵੀ ਬੰਦ ਕਰ ਨਿੰਬੂ ਵੀ ਡਾਲ ਦਿੱਤਾ। ਸੌਫ ਵੀ ਡਾਲ ਦਿੱਤੀ। ਥੋੜ੍ਹੀ ਜਿਹੀ ਚੀਨੀ ਵੀ ਡਾਲ ਦੀ ਪਾਊਡਰ। ਇਹ ਪਾ ਕੇ ਤੁਸੀਂ ਇਹਨੂੰ ਬੰਦ ਕਰ ਦਿੱਤਾ। ਦੂਸਰੇ ਪਾਸੇ ਹੁਣ ਤੁਸੀਂ ਹੂੰ, ਟੇਬਲ ਤੇ ਪਰੋਸਣਾ ਹੈ। ਉਹ ਕਿਵੇਂ ਕਰਨਾ। ਇੱਕ ਕੋਲੀ ਵਿੱਚ ਤੁਸ ਈ ਨਮਕੀਨ ਲਲੋ। ਆਲੂ ਭੁਜੀਆ ਲੈ ਲਓ ਕੋਈ। ਜਾਂ ਕੋਈ ਹੋਰ ਨਮਕੀਨ ਲੈ ਲਉ ਉਹਦੇ ਨਾਲ ਦੂਸਰੇ ਤਾਂ ਤੁਸੀਂ ਜੇ ਮੋਫਲੀ ਕਈ ਲੋਕ ਕਹਿੰਦੇ ਨੇ ਕਿ ਮੇਰੇ ਦੰਦਾਂ ਥੱਲੇ ਆਉਂਦੀ ਐ। ਤੇ ਉਹ ਨਹੀਂ ਪਾਂਦੇ। ਤੁਸੀਂ ਮੌ ਉਹਦੇ ਵਿੱਚ ਪਾਣੀ ਹੈ। ਪੋਹਾ ਵਿੱਚ ਪਾ ਦਉ। ਬਰੀਕ ਕੁੱਟ ਕੇ ਜੇ ਨਹੀਂ ਪਾਣੀ ਤੁਸੀਂ ਤੁਸੀਂ ਬੋਲ ਵਿੱਚ ਅਲੱਗ ਸਰਵਿਸ ਕਰ ਸਕਦੇ ਹੋ ਤੇ ਦੂਸਰੇ ਪਾਸੇ ਤੁਸੀਂ ਸੋਸ ਲੈ ਲਓ ਕੋਈ ਵੀ ਚਟਨੀ ਲੈ ਲਓ। ਜਿਹੜੀ ਮਰਜ਼ੀ ਚਟਣੀ ਲੈ ਲੋ ਹਾਂ ਤੇ ਜਿਹੜੀਆਂ ਮੋ ਫਲੀ ਔਰ ਪੀਨਟਸ। ਜਿਹਨੂੰ ਕਹਿ ਦਿਨੇ ਆਪਾਂ। ਤੇ ਉਹ ਹ ਇਹ ਜਦੋਂ ਸਰਵਿਸ ਕਰਨਾ ਨਾ ਤੁਸੀਂ ਪਲੇਟ ਵਿੱਚ ਪੋਹਾ ਪਾਓ। ਪੋਹੇ ਦੇ ਉੱਤੇ ਤੁਸੀਂ ਨਮਕੀਨ ਇਹਨੂੰ ਫਿਰ ਖਿਲਾਰ ਦੋ। ਉਹਦੇ ਉੱਤੇ ਤੁਸੀਂ। ਆਪਣਾ ਇਹ ਜਿਹੜੀ ਮੋਫਲੀ ਵੀ ਖਿਲਾਰ ਦੋ ਉਹਦੇ ਉੱਪ ਪਰ ਤੁਸੀਂ ਆਪਣਾ ਜੇ ਪਿਆਜ਼ ਕੋਈ ਲਾਈਕ ਕਰਦਾ ਬਰੀਕ ਬਰੀਕ ਪਿਆਜ਼ ਵੀ ਕੱਟ ਲਓ ਇੱਕ। ਕਟੋਰੀ ਚ ਹਲਕੇ ਜੇ ਪਿਆਜ ਵੀ ਖਿਲਾਰ ਦੋ ਦੂਸਰਾ ਉਹਦੇ ਤੇ ਫਿਰ ਬਾਅਦ ਵਿੱਚ ਸਭ ਤੋਂ ਬਾਅਦ ਵਿੱਚ ਚਟਨੀ ਪਾਓ ਫਰ ਤੁਸੀਂ ਉਹਨੂੰ ਮਿਕਸ ਕਰੋਗੇ। ਮਿਕਸ ਕਰਦੇਿਆਂ ਫਿਰ ਮਤਲਬ ਉਹਦੇ ਉੱਤੇ ਤੁਸੀਂ ਹਰਾ ਧਨੀਆ ਵੀ ਇੱਕ ਕਟੋਰੀ ਚ ਪਾ ਲਓ ਉਹ ਵੀ ਕਰ ਦਿਓ ਜਿਦੋਂ ਸਰਵ ਕਰਨਾ। ਬਸ ਤੇ ਫੇਰ ਤੁਹਾਡਾ ਆਪਣਾ ਪੋਹਾ ਜਿਹੜਾ ਨਾ ਉਹ ਰੈਡੀ ਹੋ ਜੇਗਾ ਪੋਹਾ ਕਹਿਣ ਨੂੰ ਤੇ ਛੋਟੀ ਜਿਹੀ ਚੀਜ਼ ਏ ਪੋਹਾ ਬਣਾਉਣਾ ਲੇਕਿਨ ਪੋਹੇ ਲਈ ਕਮ ਸੇ ਕਮ ਬਦਰਾਂ। ਇਹ ਆਈਟਮਾਂ ਚਾਹੀਦੀਆਂ ਹੁੰਦੀਆਂ। ਜਿਵੇਂ ਮ ਸੋਫ ਮੂੰਫਲੀ ਤੇ ਨਮਕੀਨ ਤੇ ਅ ਸਾਰਾ ਕੁੱਝ ਜਿਹੜਾ ਨਿੰਬੂ ਹਨਾ ਤੇ ਹਲਦੀ ਨਮਕ ਮਿਰਚ ਤੇ ਉਹ ਹਰ ਇੱਕ ਚੀਜ਼।
ਉਹ ਤੇ ਹੈ ਹੀ ਹੈ ਹਾਂਜੀ ਤੁਸੀਂ ਜਿਵੇਂ ਦੱਸਿਆ ਨਾ ਮੈਨੂੰ ਮੈਂ ਕ ਐਵੇਂ ਤੁਸੀਂ ਜਿਵੇਂ ਦੱਸ ਚ ਮੈਂ ਯੂਟਿਊਬ ਵੀੇਖਿਆ ਹੋਵੇ ਇਨਾ ਵੀਆ ਦੱਸ ਤੁ ਮੈਨੂੰ ਜਿਵੇਂ ਮਨ ਕਰਕੇ ਤੜ ਕੋਲ ਲ ਕੇ ਖਾ ਲਈ ਤੁਸੀਂ ਬਣਾ ਕੇਸੀ ਖਾਏ ਇਹੋ ਜਿਹੇ ਯੂਟਿਊਬ ਤੇ ਵੀ ਨਹੀਂ ਮਿਲਦਾ।
ਨੇ ਅਸੀਂ ਤੇ ਜਦੋਂ ਵੀ ਕੋਈ ਆਉਂਦਾ ਨਾ ਮੇਰਾ ਪੂਹਾ ਤੇ ਇੰਨਾ ਪਸੰਦ ਪਸੰਦ ਕਰਦਾ ਹੈ ਨਾ ਔਰ ਪੋਹਾਾਂ ਵੀ ਤੁਹਾਡਾ ਇਕੱਲਾ ਇਕੱਲਾ ਹੋਏਗਾ। ਨਹੀਂ ਤੇ ਕਈਆਂ ਦਾ ਹੁੰਦਾ ਢਿੱਲੇ ਜੇ ਬਣ ਜਾਂਦੇ ਨੇ ਇਕੱਠਾ ਜਿਹਾ ਹੋ ਜਾਂਦਾ ਹੈ ਪਤ ਜਿਹਾ ਨਾ ਨਾ ਇਹੋ ਜਿਹੀ ਕੋਈ ਗੱਲ ਨਹੀਂ ਇਹਦੇ ਵਿੱਚ ਬਸ ਕੜੀ ਪੱਤਾ ਇੱਕ ਬੜਾ ਜ਼ਰੂਰੀ ਏ। ਇੱਕ ਨਿੰਬੂ ਬਹੁਤ ਜ਼ਰੂਰੀ ਏ ਨਿੰਬੂ ਜਿਹੜਾ ਹੁੰਦਾ ਨਾ ਇਹ ਚੀਜ਼ ਨੂੰ ਖਿਲਰਣ ਨਹੀਂ ਦਿੰਦਾ। ਇਹ ਮਤਲਬ ਇਕੱਠਾ ਨਹੀਂ ਹੋਣ ਦਿੰਦਾ, ਬਈ ਇੰਝੀ ਇਕੱਲਾ ਇਕੱਲਾ ਦਾਣਾ ਕਰ ਦਿੰਦਾ।
ਤੇ ਜਿਵੇਂ ਅਸੀਂ ਮੰਨ ਲਓ ਸੇਵੀਆਂ ਬਣਾਣੀਆਂ ਹੁੰਦੀਆ ਸੀ। ਵੇ ਵੀ ਇਹ ਬਣ ਜਾਂਦੀਆਂ ਨੇ ਇਸੇ ਤਰੀਕੇ
ਇਸ ਸੇਵੀਆਂ ਦਾ ਹੋਰ ਮੈਥਡ ਹੈ, ਸੇਵੀਆਂ ਦੇ ਵਿੱਚ ਤੁਸੀਂ ਵੇਖੋ ਜਿਵੇਂ ਹੁਣ ਅਸੀਂ ਸੇਵੀਆਂ ਬਣਾਂਦੇ ਪਏ ਆ ਸੇਵੀਆਂ ਇੱਕ ਬਾਊਲ ਸੇਵੀਆਂ ਲੈ ਲਈਆਂ, ਅੱਬਲ ਤੇ ਤੁਸੀਂ ਜਿਆਦਾਤਰ ਫਰਾਈ ਕੀਤੀਆਂ ਹੀ ਲਵੋ। ਫਰਾਈ ਜਿਹੜੀਆਂ ਉਹ ਥੋੜਾ ਇੱਕੋ ਜੇ ਵਾਰ ਰਹਿੰਦੀਆਂ ਨੇ। ਤੇ ਫਿਰ ਕੋਈ ਰੰਗ ਕਾਲਾ ਹੋ ਜਾਂਦਾ, ਕੋਈ ਚਿੱਟਾ ਹੁੰਦਾ। ਫਰਾਈ ਕੀਤੀਆਂ ਹੋਈ ਸੇਵੀਆਂ ਲੈਲੋ ਸੇਵੀਆਂ ਨੂੰ ਹਾਂ ਸੇਵੀਆਂ ਨੂੰ ਤੁਸੀਂ ਆਪਣਾ ਇੱਕ ਕੜਾਹੀ ਰੱਖੋ, ਉਹਦੇ ਵਿੱਚ ਦੋ ਚਮਚ ਘਿਓ ਪਾ ਦੋ ਦੇਸੀ।
ਹੂੰ, ਹੂੰ, ਹੂੰ।
ਤੁਸੀਂ ਕੁਛ ਕੁਛ ਚੀਜ਼ਾਂ ਪਾਣੀਐ। ਹੈਂ ਦੂਸਰੀ ਹੀ ਪਾਸੇ ਵੀ ਕੜਾਹੀ ਰੱਖਦੋ। ਉਹਦੇ ਵਿੱਚ ਤੁਸੀਂ ਛੋਟੇ ਜਿਹੇ ਥੋੜੇ ਜਿਹੇ ਮਟਰ ਕੱਢ ਲਓ। ਥੋੜੇ ਜਿਹੇ ਪਿਆਜ ਕੱਟ ਲੋ ਹੈਂ ਮਟਰ ਹੋ ਗਏ ਪਿਆਜ ਹੋ ਗਏ ਉਹਦੇ ਵਿੱਚ ਸ਼ਿਮਲਾ ਮਿਰਚ ਜੋ ਵੀ ਸ਼ਿਮਲਾ ਮਿਰਚ ਹੋ ਗਈ। ਉਹ ਪਾ ਲਓ ਪਾਣ ਨੂੰ ਤੇ ਤੁਸੀਂ ਬਰੋਕਲੀ ਵੀ ਪਾ ਸਕਦੇ ਹੋ ਬਰੀਕ -ਬਰੀਕ ਕੱਟ ਕੇ। ਉਹ ਹੋਰ ਵੀ ਟੇਸਟ ਹੁੰਦੀ ਐ। ਉਹ ਜਦੋਂ ਇੱਧਰ ਗਾਜਰ ਹੋ ਗਈ, ਇਹ ਫਰਾਈ ਕਰ ਲਈਆਂ। ਉੱਧਰ ਜਿਹੜੀ ਕੜਾਈ ਰੱਖੀ ਸੀ ਜਿਹਦੇ ਵਿੱਚ ਆਪਾਂ ਸੇਵੀਆਂ ਪਾਈਆਂ ਸੀ, ਜਿਹਦੇ ਚ ਸੇਵੀਆਂ ਪਾਈਆਂ ਸੀ ਉਸਦੇ ਵਿੱਚ ਹੀ ਆਪਾਂ ਉਹ ਕਰ ਲੈਣਾ ਉਲਟਾ ਲੈਣਾ ਉਸਦੇ ਵਿੱਚ ਹੀ ਉਲਟਾ ਦੇਣਾ ਤੇ ਉਹਦੇ ਵਿੱਚ ਇੱਕ ਬੋਊਲ ਸਾਡਾ ਸੇਵੀਆਂ ਦਾ ਸੀ ਇੱਕ ਬਾਊਲ ਸਾਡਾ ਸੇਵੀਆਂ ਦਾ ਸੀ ਤੇ ਇੱਕ ਬਾਊਲ ਅਸੀਂ ਪਾਣੀ ਦਾ ਪਾ ਦੇਣਾ ਹੈ ਹੋ ਸਕੇ ਤੇ ਤੁਸੀਂ ਸਬਜ਼ੀਆਂ ਦਾ ਪਾਣੀ ਇੱਕ ਸਰਵੇ ਸਪੂਨ ਜਿੰਨਾ ਹੋਰ ਵੱਧ ਪਾ ਲਓ ਠੀਕ ਹੈ ਉਹਨੂੰ ਫੇਿਰ ਤੁਸੀਂ ਸਿਮ ਸੇਖ ਰੱਖ ਦੋ ਸਿਮ ਸਿੱਕ ਤੇ ਆਪਣੇ ਸਵਾਦ ਅਨੁਸਾਰ ਅਨੁਸਾਰ ਨਮਕ ਪਾਾਲੋ ਜਾਂ ਚੁਟਕੀ ਭਰ ਹਲਦੀ ਵੀ ਪਾਾਲਓ ਕਾਲੀ ਮਿਰਚ ਜ਼ਿਆਦਾ ਠੀਕ ਲੱਗਦੀ ਹੈ ਕਾਲੀ ਮਿਰਚ ਪਾ ਲਓ ਜਿਹੜੇ ਬਰਤਨ ਵਿੱਚ ਸਬਜ਼ੀਆਂ ਕੀਤੀਆਂ ਸੀ ਨਾ ਉਹ ਸਬਜ਼ੀਆਂ ਨੂੰ ਇਹਦੇ ਪਾਂ ਦੇਣਾ ਹੈ ਤੇ ਸੀਮ ਸੇਕ ਦੇ ਆਪਾਂ ਰੱਖਦੇ ਨੀ ਹ ਜਦੋਂ ਅਸੀਂ ਰੱਖ ਦਿੱਤੀਆਂ ਪੰਜ ਦਸ ਮਿੰਟ ਪੰਜ ਮਿੰਟ ਲੱਗਦੇ ਹੀ ਪੰਜ ਵੀ ਲੱਗ ਜਾਂਦੇ ਨੇ ਸੱਤ ਵੀ ਲੱਗ ਜਾਂਦੇ ਉਹਨੂੰ ਬਿਲਕੁਲ ਤੁਸੀਂ ਤੁਸੀਂ ਹਿਲਾਉਣਾ ਬਾਅਦ ਵਿੱਚ ਤੁਸੀਂ ਪੰਜ ਸੱਤ ਮਿੰਟ ਬਾਅਦ ਵੇਖੋਗੇ ਤੇ ਤੁਹਾਡੀਆਂ ਸੇਵੀਆਂ ਬਿਲਕੁਲ ਐ ਰੈਡੀ ਹੋਈਆਂ ਹੋਣਗੀਆਂ ਉਹਦੇ ਵਿੱਚ ਤੁਸੀਂ ਬਾਦ ਚ ਸ਼ੋਅ ਕਰਨਾ ਹੋਵੇ ਉਹਦੇ ਵਿੱਚ ਤੁਸੀਂ ਸੌਗੀ ਵੀ ਪਾ ਸਕਦੇ ਦੋ ਹਲਕੇ ਜਿਹੇ ਥੋੜੇ ਜਿਹੇ
ਚਲੋ ਮੈਂ ਕਿਹਾ ਵਧੀਆ ਲੱਗਿਆ ਗੱਲ ਕਰਕੇ ਤੁਹਾਡੇ ਨਾਲ ਨਾ ਬਹੁਤ ਵਧ
ਅੱਛਾ ਜੀ ਹਾਂ ਹਾਂ ਹਾਂ ਬਸ ਜੀ ਮੈਨੂੰ ਵੀ ਬਹੁਤ ਵਧੀਆ ਲੱਗਿਆ, ਚਲੋ ਜੀ ਠੀਕ ਏ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ